ਸਤਿ ਸ਼੍ਰੀ ਅਕਾਲ ਦੀਦੀ ਹੋਰ ਕੀ ਹਾਲ ਚਾਲ ਜੇ
ਵਧੀਆ ਵਧੀਆ ਬੜੇ ਦਿਨਾਂ ਬਾਅਦ ਯਾਦ ਕੀਤਾ ਕਿੱਥੇ ਰਹਿੰਦੇ ਹੋ ਅੱਜ ਕੱਲ ਤੁਸੀਂ
ਬਸ ਯਾਦ ਕਰ ਹੀ ਸੀਗੇ ਮੈਂ ਕਿਹਾ ਦੀਦੀ ਨੇ ਕਹਿਣਾ ਉਸ ਤੋਂ ਬਾਅਦ ਆਈ ਨੀ
ਇਹ ਤਾਂ ਹੈ ਹੀ ਸਗੋਂ
ਕੀਤਾ ਸੀਗਾ ਕੀ ਸਾਡੀ ਸਲਾਹ ਬਣ ਰਹੀ ਸੀਗੀ ਤੇ ਮੈਂ ਕਿਹਾ ਚੱਲ ਪਹਿਲੇ ਤਾਂ ਮੈਂ ਸੋਚਿਆ ਸਰਪ੍ਰਾਈਜ਼ ਹੀ ਦਾਂ ਤੁਹਾਨੂੰ ਤੇ ਤੁਹਾਡੇ ਭਾਜੀ ਨਹੀਂ ਨਹੀਂ ਤੁਸੀਂ ਪਹਿਲੇ ਦੱਸ ਦੋ ਦੀਦੀ ਨੂੰ ਫੋਨ ਕਰਦੋ ਤੇ ਦੀਦੀ ਤਿਆਰੀ ਵਗੈਰਾ ਕਰ ਲੈਣਗੇ
ਤੇ ਹੋਰ ਐ ਤਾਂ ਹੁੰਦਾ ਹੀ ਆਪਣਾ ਬੱਚਿਆਂ ਤੇ ਕੋਈ ਸਮਾਨ ਲਿਆ ਕੇ ਰੱਖਾਂਗੀ ਤੁਸੀਂ ਸਰਪ੍ਰਈਜ਼ ਦਿਓ ਤੇ ਘਰ ਕੁਛ ਪਿਆ ਨਾ ਹੋਏ
ਹਾਂ ਨਹੀਂ ਨਹੀਂ ਤਾਂ ਹੀ ਫਿਰ ਮੈਂ ਕਿਹਾ ਚਲੋ ਫੋਨ ਕਰ ਦਿੰਦੀ ਆ ਅਸੀਂ ਆ ਰਹੇ ਹਾਂ ਬਸ ਤੁਸੀਂ ਤਿਆਰੀ ਰੱਖਣਾ ਦੇਖੋ ਸ਼ਾਇਦ ਨਾ ਬੰਦੀ ਹੈ ਤੇ ਮੈਂ ਕਿਹਾ ਚੱਲ ਮੈਂ ਦੱਸ ਦੇਣੀ ਆ
ਨਹੀਂ ਸਗੋਂ ਤੁਸੀਂ ਬੜਾ ਵਧੀਆ ਕੀਤਾ ਦੱਸ ਕੇ ਆਪਣਾ ਪਹਿਲੇ ਦੱਸ ਤੋਂ ਨਾ ਹੁੰਦਾ ਬੰਦਾ ਤਿਆਰੀ ਕਰਕੇ ਰੱਖਦਾ ਫਿਰ ਤੁਹਾਨੂੰ ਪਤਾ ਬ ਬੱਚੇ ਛੋਟੇ ਨੇ ਤੁਹਾਡੇ ਵਿਚਾਰੇ ਮੂੰਹ ਥੋੜੀ ਵੇਖਣਗੇ ਮਾਸੀ ਘਰ ਆਉਣਗੇ ਤੇ ਲੈ
ਮੈਂ ਤਾਂ ਹੀ ਕਿਹਾ ਮੈਂ ਕਿਹਾ ਭਾਜੀ ਤੁਹਾਡੇ ਦੀ ਚਲਦੀ ਨਾ ਹੋਈ ਅਸੀਂ ਜਾਈਏ ਤੇ ਆਓ ਕਿੱਥੇ ਗਏ ਹੋਣ ਫਿਰ ਸਾਡਾ ਇੰਨਾ ਲੰ ਇੰਨਾ ਦੂਰ ਤੁਸੀਂ ਲਓਗੇ ਇੰਨੀ ਦੂਰ ਜਾਓਗੇ
ਤੇ ਹੋਰ ਭੈਣ ਜੀ ਇਹ ਤਾਂ ਹੈ ਹੀ ਵੇਖੋ
ਤੁਹਾਨੂੰ ਪਤਾ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਤੇ ਸਾਰੇ ਕਿਤੇ ਨਾ ਕਿਤੇ ਜਾ ਹੀ ਰਹੇ ਨੇ ਘੁੰਮਣ ਫਿਰਨ ਤੇ ਮੈਂ ਕਹਿੰਦੇ ਤੁਹਾਡੇ ਕੋਈ ਸਲਾਹ ਤਾਂ ਨੀ ਹੈਗੀ ਕਿਤੇ ਜਾਣ ਦੀ ਮੈਂ ਕਿਹਾ ਜੇ ਹੈਗੀ ਤੇ
ਨਹੀਂ ਹਲੇ ਤੱਕ ਉੱਥੇ ਜਾਣ ਦੀ ਸਲਾਹ ਨਹੀਂ ਮੈਂ ਕਹਿੰਦੀ ਹਾਂ ਸਗੋਂ ਤੁਸੀਂ ਆਓ ਦੋ ਦਿਨ ਸਾਡੇ ਕੋਲ ਰਹੋ ਅਤੇ ਅਸੀਂ ਪਲੈਨ ਕਰਨ ਹਾਂ ਆਪਣਾ ਟਰਿਪ ਪੱਗੇ ਦਾ ਕਿੱਥੇ ਚੱਲੇ ਆ ਦੋਨੋ
ਮੈਂ ਇੱਦਾਂ ਕਰਦੇ ਹਾਂ ਅਸੀਂ ਆਉਂਦੇ ਹਾਂ ਤੁਹਾਡੇ ਵੱਲ ਤੇ ਸਲਾਹ ਬਣਾਉਦੇ ਹੈ ਪੌਟਾ ਸਾਹਿਬ ਪੌਟਾ ਸਾਹਿਬ ਕਾ ਬੱਚਿਆਂ ਦਾ ਤੇ ਪੋਂਟਾ ਸਾਹਿਬ ਫਿਰ ਤੁਸੀਂ ਸਾਨੂੰ ਲੈ ਜਾਓਗੇ
ਹਾਂ ਕਿਉਂ ਨਹੀਂ ਲੈ ਕੇ ਉਹ ਜਿਹੀ ਗੱਲ ਕੀਤੀ ਤੁਸੀਂ ਆਓਗੇ ਤੇ ਅਸੀਂ ਤੁਹਾਨੂੰ ਲੈ ਕੇ ਨਹੀਂ ਜਾਵਾਂਗੇ ਸਗੋਂ ਆਪਣਾ ਟਰਿਪ ਬਣਾਵਾਂਗੇ ਫਿਰ ਅਸੀਂ ਸਾਰੇ ਪਰਿਵਾਰ ਸਮੇਤ ਚੱਲਾਂਗੇ ਹੋਰ
ਜੀ ਹਾਂਜੀ
ਬੱਚਿਆਂ ਨੇ ਵੀ, ਕਿੱਥੇ ਜਾਣੇ ਹੋਰ?
ਨਹੀਂ ਸਹੀ, ਕਿਹਾ ਤੁਸੀ।
ਨਾਲੇ ਹੁਣ ਤਾਂ, ਥੋੜ੍ਹੀ ਬਹੁਤੀ ਬਰਸਾਤਾਂ ਲੱਗੀਆਂ, ਮੌਸਮ ਵੀ, ਸਹੀ ਜਿਹਾ ਹੋ ਗਿਆ, ਬੰਦਾ ਘੁੰਮ ਫਿਰ ਹੀ ਆਂਦਾ ਬਾਹਰ।
ਥੋੜੇ ਦਿਨ ਤੋਂ ਨਾ, ਗਰਮੀ ਜ਼ਿਆਦਾ ਫਿਰ ਵੈਸੇ। ਅਂ ਮਨ ਹੀ ਨੀ ਕਰ ਰਿਹਾ ਸੀ, ਹੁਣ ਦੋ ਦਿਨ ਥੋੜਾ ਮ ਸਹੀ ਲੱਗਣ ਲੱਗਿਆ। ਤਾਂ ਹੀ ਮੈਂ ਸਲਾਹ ਬਣਾਈ, ਇਹਨਾਂ ਨੇ ਮੈਂ ਕਿਹਾ ਚਲੋ ਹੁਣ ਤਾਂ। ਠੀਕ ਹੋ ਗਿਆ, ਮੌਸਮ ਤੇ ਜਾ ਕੇ, ਆਉਂਦੇ ਹਾਂ, ਤੇ ਨਹੀਂ ਤ ਅਸੀਂ ਤਾਂ ਉੱਧਰ ਵੀ, ਸਲਾਹ ਬਣਾ ਰਹੇ। ਇੱਦਾਂ ਧਰਮਸ਼ਾਲਾ ਵਗੈਰਾ, ਜਾਣ ਲਈ ਬਣਾ ਰਹੇ। ਪਤਾ ਇਹ ਕਹਿੰਦੇ, ਮੈਂ ਕਈ ਜੰਨਾ ਨੇ ਮੈਨੂੰ ਕਿਹਾ, ਕਿ ਉਸ ਸ। ਜਾਂਣਦੇ, ਤੁਹਾਨੂੰ ਕੁਛ ਫਾਇਦਾ ਨੀ ਹੈ। ਕਿਉਂਕਿ ਨਾ, ਅੱਜ ਕੱਲ ਦੇਖੋ, ਸਾਰਿਆਂ ਦੀ ਛੁੱਟੀਆਂ ਪਈਆਂ ਦੀਆਂ। ਤੇ ਸਾਰੀ ਫੈਮਿਲੀ ਸਭ ਜਾ ਰਹੇ ਨੇ ਇੱਥੇ ਘੁੰਮਣ ਹੈਨਾ। ਤੇ ਟ੍ਰੈਫਿਕ ਬਹੁਤ ਹੈ, ਤੇ। ਤ ਜਿਆਦਾ, ਟ੍ਰੈਫਿਕ ਹੈਗਾ, ਮਤਲਬ ਕੋਈ, ਤੁਹਾਨੂੰ ਬੈਨੀਫਿਟ ਨਹੀਂ ਹੈਗਾ ਐਵੇਂ ਜਾਓਗੇ, ਤਿੰਨ- ਤਿੰਨ, ਚਾਰ -ਚਾਰ, ਘੰਟੇ, ਤੁਸੀਂ ਜਾਮ ਚ ਫਸੇ ਰਹੋਗੇ। ਫਿਰ, ਅੱਗੇ ਜਾ ਕੇ, ਹੋਟਲ ਬੁਕਿੰਗ ਵਗੈਰਾ, ਮਤਲਬ ਉਹ ਵੀ ਬਹੁਤ ਮੁਸ਼ਕਿਲ ਜਾ। ਕੰਮ ਤੇ ਮੈਂ ਕਿਹਾ, ਫੇਿਰ ਐਵੇਂ ਖੱਜਲ ਖੁਆਰ ਹੋਣਾ ਨੂੰ ਚੰਗਾ ਰਹਿਣ ਦੇਨੀ ਆ। ਤਾਂ, ਮੈਂ, ਇਸ ਵਾਰ ਮੈਂ ਕਿਹਾ। ਵੱਲ ਬਣਾ ਲੈਂਦੇ ਹਾਂ, ਸਲਾਹ ਨਾਲੇ ਦੀਵ ਨੂੰ ਮੇਿਲ ਲਵਾਂਗੇ, ਤੇ ਨਾਲੇ ਪੋਂਂਟਾ ਸਾਹਿਬ ਵਗੈਰਾ ਗੁ ਗੁਰਦੁਆਰਾ ਵਗੈਰਾ, ਬੱਚਿਆਂ ਨੂੰ ਦਿਖਾ ਦਿਆਂਗੇ ਤੇ ਉੱਥੇ
ਹਾਂਜੀ।
ਕਿਹਾ ਸੀ, ਪੋਂਡਾ ਸਾਹਿਬ ਕੀ ਕੈਂਦੇ ਨੇ, ਪੋਂਡਾ ਸਾਹਿਬ ਵੀ ਹੈਗਾ ਨਾ, ਉਹ ਅੱਗੇ ਹੈਗਾ ਆ, ਪਹਿਲੇ ਆਂਦਾ ਪੌਂਡਾ ਸਾਹਿਬ, ਗੁਰਦੁਆਰਾ ਸਾਹਿਬ
ਮੇਰੇ ਖਿਆਲ, ਰਸਤੇ 'ਚ ਹੀ ਆਉਂਦਾ, ਉਸਸੀ ਸਾਈਡ ਹੀ
ਬੱਸ ਅੱਗੇ ਆਉਂਦਾ ਮੈਂ ਕਿਹਾ ਪੌਂਡਾ, ਸਭ ਤੋਂ ਅੱਗੇ ਆ ਸ਼ਾਇਦ ਮੈਨੂੰ ਲੱਗਦਾ ਹੈ। ਇੱਕ ਵਾਰ, ਮੈਂ ਗਈ ਤਾਂ ਸੀ, ਬਸ ਕਾਫ਼ੀ ਟਾਈਮ ਹੋ ਗਿਆ। ਬਾ ਟਾਈਮ ਹੀ ਨੀ ਮਿਲਿਆ, ਤੇ ਤੁਹਾਨੂੰ ਪਤਾ ਟਾਈਮ ਲੱਗਦਾ ਹੀ ਨੀ। ਇਹਨਾਂ, ਬੱਚਿਆਂ ਨਾਲ ਬੱਚੇ। ਤੇ ਹੁਣ, ਥੋੜੇ ਚਲੋ, ਬੱਚੇ ਥੋੜੇ ਸਿਆਣੇ ਹੋ ਗਏ, ਤੇ ਹੁਣ ਫੇਰ, ਬੰਦਾ ਕਹਿੰਦਾ ਚਲੋ ਚੱਲੇ। ਪਹਿਲੇ, ਛੋਟੇ ਸੀਗੇ ਨਾ, ਵੈਸੇ ਨੀ, ਕਿਤੇ ਜਾਈਦਾ ਹੁੰਂਦਾ ਸੀ। ਤੁੈਨੂੰ, ਪਤਾ ਛੋਟੇ ਬੱਚਿਆਂ ਨੂੰ, ਬੜੀ ਦਿੱਕਤ ਹੁੰਦੀ ਹੈ, ਕਦੀ ਕੁਛ, ਕਦੀ ਕੁਛ
ਇਹ, ਤਾਂ ਹੈ ਹੀ, ਨਾਲੇ ਆਪਣਾ ਸੁਸ਼ੂ ਪੋਟੀ, ਡਾਇਪਰ ਦਾ ਵੀ ਰਹਿੰਦਾ ਹੈ, ਫਿਰ ਨਾ, ਫੀਲਡ ਵੀ ਕਰਉਣਾ ਹੁੰਦਾ ਛੋਟੇ ਬੱਚੇ ਨੂੰ, ਤਾਂ ਫਿਰ ਨਹੀਂ ਹੋ ਪਾਉਂਦਾ, ਨਾ ਥੋੜ੍ਹਾ ਉਹ ਖਾ, ਜਾਂ, ਤਾਂ।
ਆ ਜਾਂਦਾ, ਬਾਹਰ ਜਾ ਕੇ ਨਾ, ਤਾਂ ਫੇਿਰ ਮੈਂ ਆਪ ਹੀ ਨਹੀਂ ਕਹਿੰਦੀ। ਹੁਣ, ਥੋੜੇ ਸਿਆਣੇ ਹੋ ਗਏ ਨੇ, ਵੱਡੇ ਸੁੱਖ ਨਾਲ ਵੱਡੇ ਨੇ ਹੁਣ ਟੈਨਸ਼ਨ ਹੀ। ਆਪਣੇ, ਆਪ, ਹਰ ਇਕ ਚੀਜ਼ ਕਰ ਲੈਂਦੇ ਨੇ ਤੇ ਕੋਈ, ਟੈਸ਼ਨ ਨੀ ਖੇਲਣ ਖੇਲਦੇ ਵੀ ਰਹਿੰਦੇ ਨੇ, ਮਤਬ ਮੈਨੂੰ ਵੀ ਦਿੱਕਤ ਨੀ ਕਿਥਤੇ ਜਾ ਤੇ ਹੁੰਦੀ।
ਇਹ ਤਾਂ ਹੈ, ਹੀ ਭੈਣਜੀ, ਸਗੋਂ ਮੈਂ ਯਾਦ ਕਰਦੀ ਸੀ, ਤੁਹਾਨੂੰ ਬੜੇ ਦਿਨਾਂ। ਦੀ ਮੈਂ ਕਿਹਾ, ਚੱਲ ਕਵਾਂ ਭੈਣ ਜੀ ਨੂੰ, ਛੁੱਟੀਆਂ ਚ ਇੱਥੇ ਹੀ ਚੱਕਰ ਲਾਲੋ ਹੋਰ ਕਿ। ਉੱਥੇ ਜਾਈਦਾ, ਆਪਣਿਆਂ ਦੇ ਹੀ ਜਾਈਦਾ, ਹੁਣ ਵੇਖੋ ਛੁੱਟੀਆਂ ਚ ਤਾਂ ਨਾਲੇ ਬੱਚੇ ਹੋ। ਵੱਡੇ, ਤੁਹਾਡੇ, ਇੰਨੇ ਦਿਨ ਹੋ ਗਏ? ਤੁਸੀਂ ਮਿਲੇ ਨੀ, ਮੈਂ ਬੱਚਿਆਂ ਨੂੰ ਵੇਖਿਆ, ਲੈ ਮਾਸੀ ਘਰ ਹੀ ਨੀ ਆਏ, ਇੰਨੇ ਦਿਨ ਹੋ ਕੇ ਬੱਚੇ ਬੱਚੇ, ਵੀ ਆਪਣੇ।
ਉਹ ਤੇ ਕਹਿ ਰਹੇ ਨੇ ਜੀ ਸਾਹਨੂੰ ਲੈ ਕੇ ਜਾਓ, ਲੈ ਕੇ ਜਾਓ। ਤੇ ਮੈਂ ਕਿਹਾ ਕੋਈ ਨੀ ਲੈ ਜਾਂਗੇ। ਮਤਲਬ ਕਾਲੀ ਨਾ ਕਰੋ ਜਦੋ, ਟਾਈਮ ਜਦੋ ਟਾਈਮ ਹੋਏਗਾ ਉਹਦੋਂ ਹੀ ਜਾ ਹੋਣਾ ਏ। ਉਸ ਤੋ ਪਹਿਲਾਂ ਤੇ ਜਾ ਨੀ
ਇਹ ਤਾਂ ਹੈ ਭੈਣ ਜੀ ਛੁੱਟੀਆਂ ਪਈਆਂ, ਤੇ ਬੱਚਿਆਂ ਨੇਂ ਤੇ ਕਾਲੇ ਪੈਂ ਨਹੀਂ, ਇਹ ਵੇਖੋ ਵੀ ਇੱਕ ਜਗਾਹ ਤੇ ਬੋਰ ਹੋਈ
ਇਹ ਬਹੁਤ ਜਿਆਦਾ, ਕਿਉਂਕਿ ਕਾਫੀ ਟਾਈਮ ਤੋਂ ਤੁਹਾਨੂੰ ਪਤਾ ਏ ਘਰਾਂ 'ਚ ਵੀ ਕੁਛ ਨਾ ਕੁਛ ਪ੍ਰੋਬਲਮਸ ਏ। ਕਦੀ ਕੁਛ ਤੇ ਕਦੀ ਕੁਛ ਫਿਰ ਸਾਹਨੂੰ ਟਾਈਮ ਹੀ ਨੀ ਮਿਲਿਆ। ਕਿੱਥੇ ਵੀ ਆਊਟਿੰਗ ਹੋਈ ਈ ਨੀ। ਬੱਚੇ ਹੁਨ ਬੜੇ ਹੀ ਜਿਆਦਾ ਫਰਸਟ੍ਰੇਟ ਹੋਏ ਦੇ ਨੇਂ। ਉਹ ਕਹਿੰਦੇ ਨੇਂ, ਬਸ ਤੁਸੀ ਲੈ ਕੇ ਜਾਓ, ਕਿਤੇ ਨਾ ਕਿਤੇ। ਫਿਰ ਮੈਂ ਕਿਹਾ, ਚਲੋ ਭੈਨ ਜੀ ਵੱਲ ਬਨਾ ਲੈਨੇਂ ਹਾਂ ਸਲਾਹ। ਤੇ ਥੋੜੇ ਦਿਨ ਉੱਧਰ ਰਵਾਂਗੀ, ਨਾਲੇ ਪੌਂਟਾ ਸਾਹਿਬ ਵਗੈਰਾ ਕਹਿੰਦੇ ਸੀ ਤੁਹਾਨੂੰ ਮੈਂ ਘੁਮਾ ਕੇ ਤੇ ਮੈਂ ਵਾ ਫਿਰ ਆਪਾਂ ਤੁਹਾਡੇ ਕੋਲ ਰਹਿਣਗੇ ਆਰਾਮ ਨਾਲ। ਹੋਰ ਤਾ ਮਾਰਕੀਟ ਵਗੈਰਾ ਜਾਵਾਂਗੇ। ਨਾਲੇ ਮੈਂ ਤੁਹਾਨੂੰ ਪੁ ਛਿਆ ਸੀਗਾ, ਜਿਹੜਾ ਤੁਸੀ ਉਹ ਫਰਸੀ ਸਲਵਾਰ ਵਾਲਾ ਸੂਟ ਪਾਇਆ ਸੀ ਨਾ। ਬਈ ਮੈਂ ਉੱਹਦਾਂ ਦਾ ਸੇਮ ਸੂਟ ਪਸੰਦ, ਮਤਲਬ ਲੈਣਾ ਹੈ ਨਾ ਉਸੇ ਲਈ। ਮੈਨੂੰ ਉਹਦਾ ਕਲਰ ਬੜਾ ਅੱਛਾ ਲੱਗਿਆ ਸੀਗਾ। ਉਹ ਕਰੀਮ ਕਲਰ ਦਾ। ਫਲਾਵਰ
ਤੁਹਾਨੂੰ, ਸਾਡੇ ਇੱਥੇ ਨਾ ਨਵੀਂ ਦੁਕਾਨ ਖੁੱਲੀ ਏ ਮਾਰਕੀਟ ਵਿਚ ਬਜਾਰੇ ਜੀ, ਤੇ ਤੁਸੀ ਮੇਰੇ ਨਾਲ ਚੱਲਨਾ, ਸਗੋਂ ਇੰਹਨੇਂ ਸੋਹਣੇ- ਸੋਹਣੇ ਰੰਗ ਆਏ ਸੀ। ਤੇ ਅੱਜ ਕੱਲ ਤਾ ਫਾਰਸੀ ਸਲਵਾਰ ਆਪਨਾ ਚੱਲਦੀ ਵੀ ਬੜੀ। ਪਈ ਏ, ਨਾਲੇ ਤੁਸੀ ਚੱਲੋ। ਮੇਰੇ ਨਾਲ, ਮੈਂ ਤੁਹਾਨੂੰ ਇੱਕ -ਦੋ ਦਵਾ ਦਾਂਗੀ। ਹੋਰ ਕੀ।
ਹਾਂ ਐਹ ਤਾਂ ਉਹ। ਅਗਰ ਤੁਸੀ ਲਿਆਓ ਤਾਂ ਮੈਂ ਲੈਣਾ ਹੀ ਲੈਣਾ ਏ। ਓਹ ਤਾਂ ਮੈਨੂੰ ਬਹੁਤ ਹੀ ਅੱਛਾ ਲੱਗਿਆ। ਮੈਨੂੰ ਕਲਰ ਨਾ ਮੈਨੂੰ ਬਾਲਾ ਹੀ ਚੰਗਾ, ਮੈਨੂੰ ਤਾ ਨਾ ਲਾਈਟ ਕਲਰ ਜਿਆਦਾ ਪਸੰਦ ਆਉਂਦੇ ਨੇਂ।
ਤੁਸੀਂ ਨਹੀਂ ਵੀ ਆਉਣਾ ਸੀ ਨਾ। ਤੇ ਮੈਂ ਭਿਜਵਾ ਦੇਣੇ ਸੀ। ਦੋ- ਤਿੰਨ ਸੂਟ ਲੈ ਕੇ ਰ ਖੇ ਨੇਂ ਤੁਹਾਡੇ ਵਾਸਤੇ ਸਗੋਂ ਮੈਂ, ਮੈਂ ਦੇਣਾ ਸੀ ਤੁਹਾਨੂੰ ਸਰਪ੍ਰਾਈਜ਼ ਤਾ।
ਤੇ ਤੁਸੀਂ ਨਾ ਮੈਂ ਤੁਹਾਨੂੰ ਦੇਖਿਆ ਸੀ ਲਾਸਟ ਈਅਰ ਤੁਸੀ ਆਏ ਸੀ ਜਦੋਂ ਮੇਰੇ ਵੱਲ। ਤੇ ਇੱਕ ਤੁਸੀ ਸੂਟ ਪਾ ਕੇ ਗੋਲਡਨ ਪਾ ਕੇ ਆਏ ਸੀ ਨਾ। ਤੁਸੀ ਕਹਿੰਦੇ ਸੀ ਮੈਂ ਓਨਲਾਈਨ ਮੰਗਵਾਇਆ। ਤੇ ਮਤਲਬ ਅਹ
ਤੇ ਹੁਨ
ਤੁਸੀ ਮੰਗਵਾਉਂਦੇ ਰਹੁੰਦੇ ਹੋ, ਉਸ ਸਾਈਟ ਤੋ ਕੱਪੜੇ ਵਗੈਰਾ।
ਹਾਂਜੀ। ਭੈਣ ਜੀ, ਅਸੀ ਆ ਮੈਂ ਨਾ ਥੋੜੇ ਓਨਲਾਈਨ ਵੀ ਮੰਗਾ ਲੈਂਨੀਂ ਹਾਂ। ਤੇ ਬਾ ਕਿ ਹੁਨ ਤਾ ਪਿੱਛੇ ਔਫਲਾਈਨ ਹੀ ਲਿੱਤੇ ਸੀ। ਸਗੋਂ ਦੁਕਾਨ ਖੁੱਲੀ ਹੈ।
ਮੈਂ ਇਹ ਕਹਿਣਾ ਸੀਗਾ, ਓਨਲਾਈਨ ਤਾ ਮੈਂ ਵੀ ਮੰਗਵਾਉਨੀਆਂ ਮੈਂ ਤਾਂ ਨੀ ਮੰਗਵਾਉਂਦੀ ਮੈਂ ਕਿਹਾ ਕਈ ਵਾਰੀ ਨਾ ਡਾਊਟ ਹੁੰਦਾ ਏ, ਕਿ ਫੈਬਰਿਕ ਕਿਵੇਂ ਜਿਹਾ ਆਏਗਾ। ਕੁਆਲਿਟੀ ਦੇਖੋ ਹੁਨ, ਓਫਲਾਈਨ ਤਾ ਅਸੀ ਚਲੋ ਸਾਹਮਣੇ ਮਾਰਕੀਟ ਜਾਂਨੇਂ ਹਾਂ। ਕੱਪੜਾ ਹੱਥ ਚ' ਫੀਲ ਕਰਕੇ, ਦੇਖ ਲੈਂਨੇਂ ਹਾਂ, ਕਿ ਬਿਲਕੁਲ ਸਹੀ ਹੈ। ਕੁਆਲਿਟੀ ਵਾਈਜ਼, ਸਾਹਨੂੰ ਲੱਗਦਾ ਵੀ ਨੀ, ਕਿ ਅਸੀ ਪੈਸੇ ਜਿਆਦਾ ਨੀ ਦੇ ਰਹੇ। ਯਾ ਕੋਈ ਦਿੱਕਤ ਆ ਜਾਵੇ, ਤੇ ਅਸੀ ਉਸੀ ਟਾਈਮ ਵਾਪਿਸ ਵੀ ਕਰਕੇ ਆ ਸਕਦੇਆਂ। ਤੇ ਹੁਨ ਦੇਖੋ ਓਨਲਾਈਨ ਅਗਰ ਲਿਆ, ਤੇ ਉਹ ਤਾਂ ਸਾਨੂੰ ਫਿਰ ਪੂਰਾ ਪ੍ਰੋਸੀਜ਼ਰ ਹੁੰਦਾ ਏ ਉਹਦਾ ਪਹਿਲੇ ਆਏਗਾ। ਗਾ, ਅਗਰ ਦਿੱਕਤ ਏ ਫਿਰ ਕੰਪਲੇਂਟ ਦਰਜ ਕਰੋ ਪਹਿਲੇ। ਫਿਰ ਜਾ ਫਿਰ ਓਹਨੂੰ ਕਹਿਣਾ ਤੁਸੀ ਰਿਟਰਨ ਭੇਜੋ। ਤੇ ਦੇਖੋ ਸ਼ਿਪਿੰਗ ਵੀ ਅਸੀ ਲਗਾਵਾਂਗੇ, ਹੇਨਾ। ਫਿਰ ਅਗਲੇ ਉਹਨਾ ਨੂੰ ਅੱਗੇ, ਪਰ ਫਿਰ ਪ੍ਰੋਪਰ ਵੀਡੀਓ ਵੀ ਉਹਨਾਂ ਨੂੰ ਚਾਹੀਦੀ ਏ। ਕਈ ਵਾਰੀ ਬੰਦਾ ਨਹੀਂ ਵੀਡੀਓ ਬਨਾ ਪਾਉਂਦਾ ਹੈਨਾ। ਹੁਨ ਕਾਹਲੀ-ਕਾਹਲੀ ਚ ਚ ਵਡੀਓ ਵੀ ਨੀ ਬਨਦੀ। ਕਈ ਵਾਰੀ ਹੁੰਦਾ ਏ, ਬੱਚੇ ਨਾ ਪਾਰਸਲ ਆਉਂਦਾ ਬਾਅਦ ਚੋ। ਪਹਿਲਾਂ ਹੀ ਬਾਹਰੋਂ ਫਾੜ ਫੂੜ ਦਿੰਦੇ ਨੇਂ। ਦੇਖਣ ਵੀ ਨੀ ਦਿੰਦੇ। ਹਾਂ! ਤੇ ਮੈਂ ਤਾਂ ਤੁਹਾਨੂੰ ਪੁੱਛਦੀ, ਜੇ ਤਾ ਫ ਤੁਸੀਂ ਲਿਆ ਸੀ ਫਰ ਉਹ ਸਹੀ ਹੈਗੀ ਹੈ ਤੇ ਫਿਰ ਮੈਂ ਵੀ ਉੱਥੋਂ ਸ਼ੋਪਿੰਗ ਕਰ ਲਾਂਗੀ, ਕਿਉਂਕਿ ਦੇਖੋ ਟਰਸਟ
ਨਹੀਂ, ਨਹੀਂ ਸਗੋਂ ਪਤਾ ਕੀ ਗੱਲ ਏ ਸਟਾਰਟਿੰਗ ਵਿੱਚ ਮੈਨੂੰ ਵੀ ਡਾਊਟ ਹੁੰਦਾ ਸੀ ਔਨਲਾਈਨ ਮੰਗਾਵਾਂ ਨਾ ਮੰਗਾਵਾਂ ਤੇ ਇਹਨਾਂ ਕੋਲ ਪੁੱਛਿਆ ਮੈਂ ਇੱਕ, ਦੋ ਵਰੀ ਇਹ ਕਹਿੰਦੇ ਲੈ ਐਵੇਂ ਹੀ ਤੂੰ ਸਿਰ ਖਾਈ ਜਾਣਾ ਆਪਣਾ ਤੇ ਕਹਿੰਦੇ ਨੇ ਏੰਨਾ ਡਾਊਟ ਟ ਨਾ ਲੈ ਤੂੰ ਇੱਕ ਵਾਰੀ ਮੰਗਾ ਵੇਖ ਜ਼ਿਆਦਾ, ਜਿਆਦਾ ਕੀ ਹੋ ਜਾਏਗਾ ਪੈਸੇ ਵੇਸਟ ਹੀ ਹੋ ਜਾਣਗੇ ਨੀ ਰੀਟ ਟਰਨ ਹੋਏਗਾ ਤੇਰੇ ਦਿਲ ਦੀ ਤਸੱਲੀ ਤਾਂ ਹੋ ਜੇਗੀ ਤੇ ਸਗੋਂ ਮੈਂ ਮੰਗਾਇਆ ਫੇਰ ਨਹੀਂ ਦੋ ਸੂਟ ਬੜੇ ਖਰੇ ਨਿਕਲੇ ਨੇ ਆਪਣਾ ਨਾ ਪੂਰੀ ਤਸੱਲੀ ਕਰਕੇ ਲਿਆ ਕਰੋ ਥੱਲੇ ਰੇਟਿੰਗ ਵੀ ਆੰਦੀ ਲਿ ਕਿ ਰਿਵਿਊ ਵੀ ਆਉਂਦੇ ਨੇ ਆਪਣਾ ਸਾਰਾ ਕੁਛ ਵੇਖ ਕੇ ਸਗੋਂ ਭੈਣ ਜੀ ਮੈਂ ਤੁਹਾਨੂੰ ਸਾਈਟ ਭੇਜੀ ਏ ਇੱਕ ਆਪਣਾ ਓਨਲਾਈਨ ਏ ਨਾਲੇ ਔਹ ਦੀ, ਲਿੰਕ ਭੇਜਾਂਗੀ ਮੈਂ ਤੁਹਾਨੂੰ ਤੁਸੀਂ ਵੇਖ ਦੇਖਣਾ ਉਧਰ ਦੇ ਸੂਟ ਬੜੇ ਵਧੀਆ ਆਪਣਾ
ਦੇਖਾਂਗੇ ਸੂਟਸ ਨ ਫੇਰ ਉਹਦੇ ਔਥੇ ਵੈਸਟਰਨ ਵੀ ਹੈਗਾ ਜਿੱਦਾਂ ਮੈਂ ਟਰਾਊਜ਼ਰ ਲੈਂਣੇ ਹੋਣ ਟੋਪ ਵਗੈਰਾ
ਨਹੀਂ, ਨਹੀਂ ਸਾਰਾ ਕੁਛ ਮਿਲ ਜਾਂਦਾ ਅੱਜ -ਕੱਲ੍ਹ ਤਾਂ ਤੁਹਾਨੂੰ ਪਤਾ ਮੀਸ਼ੋ ਵੀ ਕਿੰਨਾ ਚੱਲਿਆ ਤੇ ਆਪਣਾ ਹੋਲਸੇਲ
ਮੀਸ਼ੋ ਤੋਂ ਨਾ ਭੈਣ ਜੀ ਮੈਨੂੰ ਮੀਸ਼ੋ ਤੋਂ ਮਿ ਜਚਦੇ ਕੱਪੜੇ ਮੈਂ ਇੱਕ, ਦੋ ਵਾਰੀ ਨਾ ਮੀਸ਼ੋ ਤੋਂ ਮੰਗਵਾਈ ਚੀਜ਼ਾਂ ਮਤਲਬ ਕਿਚਨ ਦਾ ਮੰਗਾਇਆ ਪਰ ਮੇਰਾ ਮਨ ਨਹੀਂ ਮੰਨਿਆ ਮਤਲਬ ਮੈਂ ਚਾਹੁੰਦੀ ਹ ਕੁਆਲਿਟੀ ਅੱਛੀ ਹੋਏ ਵਧੀਆ, ਜਿਦਾਂ
ਇਹ ਤਾਂ ਹੈ ਹੀ ਭੈਣ ਜੀ, ਨਹੀਂ ਤੇ ਨਾ ਇੰਸਟਾਗ੍ਰਾਮ ਤੇ ਇੱਕ ਪ੍ਰੋਫਾਈਲ ਹੈਗੀ ਜੇ ਆਪਣਾ ਕੋਈ ਹੈ ਪੰਜਾਬ ਦੀ ਏ ਕਲੈਕਸ਼ਨ ਕਰਕੇ ਵੇ ਕੁਛ ਤੇ ਆਪਣੀ ਦੁਕਾਨ ਤੋਂ ਹੀ ਭੇਜਣਗੇ ਉਹ ਤੁਹਾਨੂੰ ਸਮਾਨ ਜਿੱਥੋਂ ਮੈਂ ਮੰਗਵਾਏ ਦੇ ਨੇ ਨਾ ਅਪਣੇ ਤੇ ਪੂਰੀ ਜੈਨੂਇਨ ਹੈਗੀ ਜੀ ਇਨਾਂ ਦੀ ਅ ਸਾਈਟ ਲਿੰਕ ਭੇਜਾਂਗੀ ਮੈਂ ਤੁਹਾਨੂੰ, ਤੁਸੀਂ ਵੇਖਣਾ ਟਰਾਉਜ਼ਰ ਵਗੈਰਾ ਵੀ ਹੁੰਦੇ ਨੇ ਉਹਨਾਂ ਕੋਲ।
ਹਾਂਜੀ, ਕੋਈ ਗੱਲ ਨਹੀਂ ਮੈਂ ਟਰਾਊਜ਼ਰ ਲੈਨੇ ਸੀ ਫਿਰ ਮੈਂ ਕਿਹਾ ਚਲੋ। ਔਨਲਾਈਨ ਹੀ ਮੰਗਵਾ ਲਾ ਹੁਣ।
ਇਹ ਤਾਂ ਹੈ ਹੀ ਭੈਣ ਜੀ, ਨਾਲੇ ਥੋੜ੍ਹਾ ਟੈਮ ਲੱਗ ਜੇਕਰ ਨਾਲੇ ਪੰਜਾਬ ਅਲੀ ਸਾਈਡ ਨਾਲੇ ਤੁਹਾਡੇ ਤੇ ਨੇੜੇ ਹੀ ਪਏਗਾ ਸਗੋਂ। ਇਹ ਮੈਨੂੰ ਪਾਂ, ਚਾਰ ਪੰਜ ਦਿਨ ਲੱਗਦੇ ਡਿਲੀਵਰੀ ਹੁੰਦੇ ਮੈਨੂੰ ਲੱਗਦਾ ਤੁਹਾਨੂੰ ਤਿੰਨ ਚਾਰ ਦਿਨਾਂ ਤੱਕ ਆ ਜਾਣਾ ਚਾਹੀਦਾ ਹੈ।
ਹਾਂ ਦੋ ਤਿੰਨ ਦੋ ਤਿੰਨ ਦਿਨ ਹੀ ਸਾਨੂੰ ਹੋਏ ਨੇ ਸਾਨੂੰ ਆ ਜਾਏਗਾ। ਕੋਈ ਨੀ ਮੈਨੂੰ ਤੁਸੀਂ ਭੇਜ ਦੇਣਾ ਫਿਰ ਮੈਂ ਪਸੰਦ ਕਰ ਲਾਂਗੀ। ਤੇ ਫਿਰ ਮੈਂ ਓਡਰ ਪਾ ਦਾਂਗੀ ਸੀਓਡੀ ਦੇਦੇਣਗੇ ਨਾ? ਕੈਸ਼ ਓਨ ਡਿਲੀਵਰੀ।
ਹਾਂਜੀ, ਹਾਂਜੀ ਕੈਸ਼ ਔਨ ਡਿਲੀਵਰੀ ਵੀ ਹੈ ਬਾਕੀ ਨ ਆਪਣਾ ਤੁਸੀਂ ਇਕੱਠਾ ਸਮਾਨ ਮੰਗਵਾਓਗੇ ਨਾ ਤੇ ਮੈਨੂੰ ਦੱਸਣਾ, ਮੇਰੇ ਕੋਲ ਕੂਪਨ ਵੀ ਪਿਆ ਜੇ ਇਕ ਇਹਨਾਂ ਦਾ। ਉਹ ਭੇਜਾਂਗੇ ਤੁਹਾਨੂੰ ਡਿਸਕਾਊਂਟ ਲੱਗ ਜਾਂਦਾ ਆਪਣਾ ਟੈਨ ਪਰਸੈਂਟ ਔਫ ਦਾ।
ਫਿਰ ਮੈਨੂੰ ਤੁਸੀਂ ਕੂਪਨ ਭੇਜ ਦੇਣਾ ਮੈਂ ਲਗਾ ਲਾਗੀ। ਚਲੋ ਫਿਰ ਮੈਨੂੰ ਤੁਸੀਂ ਲਿੰਕ ਭੇਜਣਾ ਫੇਰ ਠੀਕ ਹੈ ਭੈਣ ਜੀ, ਫੇਰ ਮੈਂ ਕਰਾਂਗੀ ਠੀਕ ਹੈ।
ਹਾਂਜੀ ਭੈਣ ਜੀ, ਮੈਂ ਭੇਜਾਂਗੀ ਤੁਹਾਨੂੰ ਲਿੰਕ ਜ਼ਰੂਰ
ਹਾਂਜੀ ਚੰਗਾ ਸਤਿ ਸ੍ਰੀ ਅਕਾਲ।
ਠੀਕ ਹੈ ਭੈਣ ਜੀ, ਚੰਗਾ ਸਤਿ ਸ਼੍ਰੀ ਅਕਾਲ।